ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣਜੀ ਹੋਰ ਠੀਕ ਹੋ ਤੁਸੀਂ
ਹਾਂਜੀ -ਹਾਂਜੀ ਤੁਸੀਂ ਠੀਕ ਹੋ ਵੀਰ ਜੀ।
ਵਧੀਆ ਤੁਹਾਡੇ ਘਰ ਸਾਰੇ ਕੁਛ
ਸਭ ਹਾਂਜੀ-ਹਾਂਜੀ ਸਭ ਵਧੀਆ ਤੁਹਾਡੇ ਘਰ ਸਭ ਠੀਕ ਨੇ ਹਾਂਜੀ ਕੱਲ ਹੋਲੀ ਸੀ ਮਨਾਈ ਫਿਰ ਹੋਲੀ
ਹਾਂਜੀ ਮਨਾਈ ਸੀ। ਪਰ ਮੈਨੂੰ ਇੰਨੀ ਹੌਲੀ ਚੰਗੀ ਨਹੀਂ ਲੱਗਦੀ।
ਅੱਛਾ-ਅੱਛਾ ਨਹੀਂ ਸਾਡੇ ਵੀ ਇੱਥੇ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਪਤਾ ਕੀ ਹੋਇਆ ਵੀ ਤੇ ਨਾ ਸਾਡੀ ਹੋਲੀ ਮਨਾਏ ਰਹੀ ਸੀ। ਬੱਚੇ ਬੱਚੇ ਖੇਡ ਰਹੇ ਸੀ ਹਾਏ ਹਾਏ ਮਤਲਬ ਦੇਖੋ ਇੱਕ ਹੋਲੀ ਦਾ ਤਿਉਹਾਰ ਹੁੰਦਾ ਹੈ ਵੀ ਤੁਸੀਂ ਸਹੀ ਢੰਗ ਨਾਲ ਮਨਾ ਲਓ ਨਾ ਜੀ ਨਾ ਮੁੰਡੇ ਮੁੰਡੇ ਇੰਨੇ ਲ ਲੱਥੇ ਹੋਏ ਮੁੰਡੇ ਪੂਰੇ ਮੂੰਹ ਤੇ ਰੰਗੀ ਰੰਗ ਤੇ ਨਾਲੇ ਅਹ ਆਪਣੇ ਅੰਡੇ ਲੈ ਕੇ ਫਿਰ ਰਹੇ ਸੀ ਨਾਲ ਇਹ ਕੋਈ ਹੁੰਦਾ ਐਵੇਂ ਕੋਈ ਹਾਂ ਨਾਲ ਅੰਡੇ ਲੈ ਕੇ ਨਾਲ ਗੁਬਾਰੇ ਠੰਡੇ ਪਾਣੀ ਦੇ ਗੁਬਾਰੇ ਕੋਈ ਮੌਸਮ ਹੈਗਾ ਠੰਡੇ ਪਾਣੀ ਦਾ ਠੰਡੇ ਪਾਣੀ ਵਾਲੇ ਗੁਬਾਰੇ ਉਹ ਇੱਕ ਛੋਟਾ ਜਿਹਾ ਬੱਚਾ ਹੈਗਾ ਸੀ। ਉਹ ਬਾਹਰ ਨਿਕਲਿਆ ਉਹ ਵੀ ਬਚਾਰਾ ਰੰਗਿਆ ਹੀ ਹੋਇਆ ਸੀ ਕਿਉਂਕਿ ਹੋਲੀ ਦਾ ਤਿਉਹਾਰ ਬੱਚੇ ਖੇਡ ਰਹੇ ਸੀ।
ਹਾਂਜੀ
ਰੰਗਿਆ ਹੋਇਆ ਸੀ ਤੇ ਉਹ ਵਿਚਾਰਾ ਚਾ ਬਾਹਰ ਨਿਕਲਿਆ ਤੇ ਉਹਦੇ ਉੱਤੇ ਪਹਿਲੇ ਤੇ ਗੁਬਾਰੇ ਫੋੜ ਤੇ ਰੰਗ ਲਾ ਤੇ ਉਹਨੂੰ ਚਲੋ ਰੰਗ ਲਾ ਤ ਸੁੱਕਾ ਰੰਗ ਲਾ ਤਾ ਉਹਨੂੰ ਉਸ ਤੋਂ ਬਾਅਦ ਪੱਕਾ ਰੰਗ ਲੈ ਕੇ ਆ ਗਏ ਪੱਕਾ ਰੰਗ ਕੌਣ ਲਾਉਂਦਾ ਅੱਜ ਕੱਲ ਕੋਈ ਵੀ ਨਹੀਂ ਲਾਉਂਦਾ ਬੱਚਿਆਂ ਉੱਥੇ ਥੋੜੀ ਲਾਈਦਾ ਹੁੰਦਾ ਕੋਈ ਪੱਕਾ ਰੰਗ ਉਹਨਾਂ ਨੇ ਪੱਕਾ ਰੰਗ ਲਾਇਆ ਉਹਦੇ ਮੂੰਹ ਤੇ ਉਹ ਤੇ ਬਚਾਰਾ ਰੋਣਾ ਸ਼ੁਰੂ ਕਰਤਾ
ਗੌਰਮੈਂਟ ਮੰਨਾ ਕਰਦੀ ਹੈ ਕਿ ਪੱਕਾ ਰੰਗ ਦਾ ਯੂਜ ਹੀ ਨਹੀਂ ਕਰਨਾ ਸਕਿੰਨਾ ਵਾਸਤੇ ਹਮਫੁੱਲ ਹੈ। ਉਹ ਡਾਕਟਰ ਵੀ ਮਨਾ ਕਰਦੇ ਨੇ
ਹਾਂ ਉਹੀ ਤੇ ਦੇਖੋ ਨਾ ਉਹ ਤੇ ਬੇਚਾਰਾ ਹੈ। ਵੀ ਨਿੱਕਾ ਜਿਹਾ ਅੱਠ ਸਾਲ ਦਾ ਤਾਂ ਬੱਚਾ ਸੀ। ਉਹ ਵਿਚਾਰਾ ਬੱਚਿਆਂ ਨੂੰ ਤਾਂ ਸ਼ੌਕ ਹੁੰਦਾ ਖੇਡਣ ਦਾ ਬੱਚਿਆਂ ਨੂੰ ਚਲੋ ਮਾਂ ਪਿਓ ਨੇ ਲੈ ਕੇ ਦਿੱਤੇ ਸੁੱਕੇ ਰੰਗ ਉਹ ਤੇ ਆਏ
ਮਾਂ ਪਿਓ ਆਪਣੇ ਬੱਚਿਆਂ ਨੂੰ ਹਰਬਲ ਵਗੈਰਾ ਲੈ ਕੇ ਦੇਣਗੇ ਦੂਜਾ ਬੰਦਾ ਥੋੜੀ ਪਤਾ ਕੀ ਲੈ ਕੇ ਆਇਆ ਕੀ ਨਹੀਂ ਲੈ ਕੇ ਆਇਆ ਪੱਕੇ ਕਲਰ ਲੈ ਕੇ ਆਇਆ ਕੀ ਨਹੀਂ ਲੈ ਕੇ ਆਇਆ
ਹੋਰ ਉਹ ਆਏ ਉਹ ਵਿਚਾਰੇ ਮੁੰਡੇ ਨੂੰ ਜੋ ਰੰਗਿਆ, ਜੋ ਰੰਗਿਆ ਇੰਨਾ ਰੰਗ ਤਾਂ ਉਹਨੇ ਤੇ ਉਹ ਵਿਚਾਰਾ ਤੇ ਰੋਣ ਲੱਗ ਗਿਆ ਉਸ ਤੋਂ ਬਾਅਦ ਕਹਿੰਦੇ ਚੱਲ ਕੋਈ ਨੀ ਉੱਤਰ ਜਾਏਗਾ ਪਾਣੀ ਤੇ ਉਹਦੇ ਮੂੰਹ ਤੇ ਗੁਬਾਰਾ ਫੋੜਤਾ ਹਾਏ ਤੇ ਦੇਖ ਕੇ ਇੰਨਾ ਉਹ ਹੋਇਆ ਬਚਾਰੇ ਮੂੰਹ ਤੇ ਗੁਬਾਰਾ ਫੋੜ ਤੇ ਉਸ ਤੋਂ ਬਾਅਦ ਉਹਨੂੰ ਉਹ ਬਚਾਰਾ ਅੰਦਰ ਜਾਣ ਲੱਗੇ ਤੇ ਉਹਦੇ ਪਿੱਠ ਤੇ ਅੰਡੇ ਫੋੜ ਤੇ
ਗਲਤ ਗੱਲ ਹੈ ਜੀ ਦੇਖੋ ਕੋਈ ਅੰਡੇ ਖਾਂਦਾ ਕੋਈ ਨਹੀਂ ਖਾਂਦਾ ਇਹ ਤਾਂ ਸਾਰੇ ਆਪਣੇ ਉਹ ਉਹਦੇ ਤੇ ਗੱਲ ਹੈ
ਉਹੀ ਤੇ ਉਹ ਵਿਚੇਰਾ ਇੰਨਾ ਰੋਇਆ ਵਿਚੇਾਰਾ ਬੱਚਾ ਉਹ ਇੰਨੇ ਉਹਦੀ ਹਜੇ ਮੰਮੀ ਬਾਹਰ ਆਉਣ ਲੱਗੀ ਸੀ ਤੇ ਇੰਨੇ ਉਹ ਭੱਜ ਸੀਗੇ ਸਾਰੇ ਉਹ ਸਾਰੇ ਬਾਈਕਾਂ ਤੇ
ਤੇਜ਼ ਹਰਨ ਵਜਾਉਂਦੇ ਨੇ ਜਾਣ ਜਾਣ ਕੇ ਨਿਕਲਦੇ ਨੇ ਗਲੀਆਂ ਚ
ਹੂ ਉਹੀ ਤੇ ਨਾ ਉਹੀ ਇੰਨੇ ਸੋਹਣੇ ਸੋਹਣੇ ਤਿਉਹਾਰ ਸੀ ਉਹ ਸਾਰੇ ਖ਼ਰਾਬ ਕਰ ਗਏ ਨੇ ਕੋਈ ਬਾਹਰ ਹੀ ਨੀ ਨਿਕਲਦਾ ਇਹਨਾਂ ਚੱਕਰਾਂ ਦੇ ਵਿਚਾਰੇ ਮੁੰਡਿਆਂ ਦੇ ਚੱਕਰਾਂ ਚ ਨਾ ਫਿਰ ਕੋਈ ਬਾਹਰ ਨਿਕਲ ਨਿਕਲਦਾ ਹੀ ਨਹੀਂ ਹੁੰਦਾ ਕੋਈ ਵੀ ਨੀ ਬਾਹਰ ਜਾਂਦਾ ਜੋ ਉੱਪਰ ਖੜ ਕੇ ਉੱਪਰ ਖੜ- ਖੜ ਕੇ ਥੱਲੇ ਸੁੱਟਦੇ ਨੇ ਕਿਉਂਕਿ ਦੇਖੋ ਹੁਣ ਇਹ ਨਾ ਹਾਂ
ਗ਼ਲਤ ਗੱਲ ਹੈ ਜੀ ਕੋਈ ਆਪਣਾ ਸਮਾਨ ਜਾਂਦਾ ਹੈ ਕੰਮ ਕਰਨ ਨੂੰ ਉਵੇਂ ਗੁਬਾਰੇ ਮਾਰਦੇ ਨੇ ਗ਼ਲਤ ਗੱਲ ਹੈ ਬਹੁਤ
ਹੋਰ ਹੁਣ ਤੇ ਦੇਖੋ ਚਲੋ ਹਿੰਦੂ ਹਿੰਦੂਆਂ ਦਾ ਤਾਂ ਤਿਉਹਾਰ ਹੈ ਆਪਾਂ ਤਿਉਹਾਰ ਨੂੰ ਨੀ ਗਲਤ ਕਹਿੰਦੇ ਹੁਣ ਜਿਹੜੇ ਬਾਕੀ ਕਿ ਸਿੱਖ ਲੋਕ ਨੇ ਉਹ ਬਣਾਉਣ ਜਾਂਦੇ ਨੇ ਆਪਣਾ ਹੋਲਾ ਮਹਲਾ ਗੁਰਦੁਆਰੇ ਸਾਹਿਬ ਜਾਂਦੇ ਨੇ ਉਹੀ ਪਿੱਛੋਂ ਉਹ ਮੁੰਡੇ ਗਏ ਨੇ ਪੰਜ ਦਸ ਮਿੰਟ ਬਾਅਦ ਨਾ ਇੱਥੇ ਸਾਡੇ ਹੈਗੇ ਨੇ ਸਿੱਖ ਫੈਮਿਲੀ ਰਹਿੰਦੀ ਹੈ ਇੱਥੇ ਉਹ ਵਿਚਚਾਰੇ ਤਿਆਰ ਹੋ ਕੇ ਕਹਿੰਦੇ ਅਸੀਂ ਤੇ ਨਾ ਵੀ ਹੋਲਾ ਮਹੱਲੇ ਤੇ ਚੱਲੇ ਆ ਅਸੀਂ ਕਿਹਾ ਵੀ ਹੁਣ ਨਾ ਜਾਓ ਵੀ ਇਤਿਹਾਸ ਤੁਹਾਨੂੰ ਪਤਾ ਕਿਹੋ ਜਿਹਾ ਹੈਗਾ ਸਾਰੇ ਰੰਗੇ ਹੋਏ ਨੇ ਖਾਧੀ ਪੀਤੀ ਵੀ ਹੁੰਦੀ ਹੈ ਲੋਕਾਂ ਨੇ ਉਹ ਕਹਿੰਦੇ ਵੀ ਕੋਈ ਨੀ ਅਸੀਂ ਤੇ ਗੁਰਦੁਆਰੇ ਚੱਲੇ ਹਾਂ ਵੀ ਸਾਨੂੰ ਤਾਂ ਵੈਸੇ ਵੀ ਤਿਆਰ ਹੋਏ ਪਿਆ ਜਿਹੜੇ ਰੰਗੇ ਹੁੰਦੇ ਨੇ ਨਾ ਉਹਨਾਂ ਨੂੰ ਹੀ ਰੰਗ ਕੇ ਜਾਂਦੇ ਨੇ ਵੀ ਅੱਜ ਕੱਲ੍ਹ ਟਾਈਮ ਥੋੜੀ ਪਤਾ ਹੁੰਦਾ ਵੀ ਕਿਸ ਨੂੰ ਕਿਹਨੂੰ ਕਿਹਨੂੰ ਰੰਗ ਤੇ ਉਹ ਹੁਣ ਚੱਲੀ ਸੀ ਗੁਰਦੁਆਰੇ ਸਾਹਿਬ ਉਹ ਪਿੱਛੋਂ ਉਹਨੇ ਗੁਬਾਰਾ ਚੱਕ ਕੇ ਮਾਰ ਤਾ ਉਹ ਤੇ ਬਈ ਜੋ ਬੋਲੀ
ਤੁਹਾਨੂੰ ਗੱਲ ਦੱਸਾਂ ਸਾਡੀ ਗਲੀ ਚ ਰਹਿੰਦੇ ਨੇ ਮੁਸਲਮਾਨ ਉਹ ਤਾਂ ਦੇਖੋ ਮਨਾਉਦੇ ਨ ਨੇ ਤੇ ਇਸ ਵਾਰ ਹੋਲੀ ਵੈਸੇ ਸ਼ੁੱਕਰਵਾਰ ਸੀ ਸ਼ੁੱਕਰਵਾਰ ਉਹਨਾਂ ਦੀ ਵੈਸੇ ਨਮਾਜ਼ ਹੁੰਦੀ ਤੇ ਉਹ ਮੁੰਡਾ ਜਿ ਸੀ ਮਤਲਬ ਕੀ ਹੋਏਗਾ ਅਹ ਇੱਕੀ ਬਾਈ ਸਾਲ ਦਾ ਚਿੜਤੇ ਖੜਤੇ ਬਜਾ ਪਾ ਕੇ ਜਾ ਰਿਹਾ ਸੀ ਆਪਣੇ
ਹੂ
ਅਤੇ ਉਹਨੂੰ ਸੀ ਕਿ ਕੋਈ ਨਹੀਂ ਮਾਰੇਗਾ ਲੋਕਾਂ ਨੂੰ ਤਾਂਥੋਂ ਪਤਾ ਹੀ ਹੁੰਦਾ ਉਹ ਟੋਪੀ ਪਾ ਕੇ ਜਾ ਰਿਹਾ ਸੀ ਆਪਣੀ ਜਿਹੀ ਹੁੰਦੀ ਨਹੀਂ ਉਹਨਾਂ ਦੀ ਤੋਪ ਉਹ ਜਾ ਰਿਹਾ ਸੀ ਆਪਣੀ ਕਰਨ ਵਾਸਤੇ ਤੇ ਪਿੱਛੋਂ ਆ ਕੇ ਦੋ ਤਿੰਨ ਮੁੰਡੇ ਦੀ ਤਾਂ ਸ਼ਰਟ ਤੇ ਮਾਰੇ ਕੁੜਤੇ 'ਤੇ ਗੁਬਾਰੇ ਚੱਕਿਆਂ ਨੂੰ ਰੰਗ ਤ ਪੂਰਾ ਦੇਖੋ ਜੀ ਕਿਸੇ ਦਾ ਆਪਣਾ ਤਿਉਹਾਰ ਹੁੰਦਾ ਹੈ ਕੋਈ ਨਹੀਂ ਮੰਨਦਾ ਤਾਂ ਦੂਜੇ ਬੰਦੇ ਤਾਂ ਨਾ ਕਰੋ ਨਾ ਜਬਰਦਸਤੀ
ਹਾਂ ਓਹੀ ਤੇ ਮੈਂ ਕਹਿ ਰਹੀ ਹਾਂ
ਕੋਈ ਲੜੇ ਫੇਰ ਕਹਿੰਦੇ ਨੇ ਬੁਰਾ ਨਵਾਂ ਨ ਹੋਲੀ ਹੈ
ਹਾਂ ਐਵੇਂ ਥੋੜ੍ਹੀ ਹੁੰਦਾ ਹੁਣ ਤੁਸੀਂ ਸ਼ਰਾਬਾ ਪੀ ਪੀ ਕਿ ਗਲੀਆਂ ਚ ਬਾਈਕਾਂ ਚਲਾ ਰਹੇ ਹੋ ਸ਼ਰਾਬਾਂ ਪੀ ਕੇ ਤੁਸੀਂ ਰੰਗੇ ਹੋਏ ਹੋ ਟਮ ਥੋੜ੍ਹੀ ਹੁੰਦਾ ਹੈ ਹੁਣ ਕੁਛ ਲੋਕ ਮਿਠਾਈ ਵਗੈਰਾ ਖਾਂਦੇ ਨੇ ਸ਼ਰਾਬਾ ਪੀਂਦੇ ਨੇ ਇੱਥੇ ਇੰਨਾ ਗੰਦ ਪਾਇਆ ਹੁੰਦਾ ਨਾ ਹਾਂ ਭੰਗ ਖਾਂਦੇ ਨੇ ਬਹੁਤ ਬ
ਨੇ
ਮੈਂ ਤੇ ਸ਼ੁਕਰ ਮਨਾਇਆ ਕੱਲ ਹੋਲੀ ਦਾ ਤਿਉਹਾਰ ਖ਼ਤਮ ਹੋਇਆ। ਮੈਂ ਕਿਹਾ ਮੈਂ ਜਿਹਰਾ ਪੁੱਛਾ ਵੀ ਸਾਰੇ ਇੱਥੇ ਇ ਹੀ ਹਾਲ ਹੈ ਕਿ ਸਿਰਫ ਸਾਡੇ ਇੱਥੇ ਹੀ ਆ ਹੀ ਹਾਲ।
ਨਾ ਜੀ ਨਾ ਮਹੀਨਾ ਪਹਿਲੇ ਸ਼ੁਰੂ ਹੋ ਜਾਂਦੇ ਨੇ ਲੋਕੀ ਤੇ, ਜੋ ਦੁਕਾਨਾਂ ਤੇ ਆ ਜਾਂਦੇ ਗੁਬਾਰੇ ਬੱਚੇ ਤਾਂ ਪਾਗਲ ਹੋ ਜਾਂਦੇ ਨੇ ਪਹਿਲੇ ਹੀ ਮਹੀਨਾ ਪਹਿਲਾਂ, ਗੁਬਾਰੇ ਲੈ ਕੇ ਪਿਚਕਾਰੀਆਂ ਲੈਣੀਆਂ।
ਹਾਂ, ਇੱਕ ਜਿਹੜੀ ਪਤੰਗ ਉਡਾਨਦੇ ਨੇ। ਆਏ ਹਾਏ ਡੋਰਾਂ ਹੀ ਡੋਰਾਂ ਕੀਤੀਆਂ ਹੁੰਦੀਆਂ ਨੇ ਬਹੁਤ
ਹਾਂਜੀ ਡੋਰਾ ਦਾ ਬੜਾ ਨੁਕਸਾਨ ਹੈ। ਤੁਸੀਂ ਦੇਖਦੇ ਨੀ ਟੀਵੀ ਚ ਕਿਵੇਂ ਉਹ ਪਕਸ਼ੀ ਫਸਦੇ ਨੇ ਜਾ ਕੇ
ਹਾਂ ਦੇਖੋ ਬਸੰਤ ਪੰਚਮੀ ਹੁੰਦੀ ਆ ਤਿਉਹਾਰ ਉਹ ਮੈਂ ਕਿਹਾ ਬਸੰਤ ਪੰਚਮੀ ਕਹਿੰਦੇ ਨੇ ਉਹਨੂੰ
ਹਾਂਜੀ ਹਾਂਜੀ ਮਕਰ ਸੰਕ੍ਰਾਂਤੀ ਕਹਿੰਦੇ ਨੇ ਜੀ ਮੇਰੇ ਖਿਆਲ
ਮਕਰ ਸੰਕ੍ਰਾਂਤੀ ਹਮ ਉਹਦੇ ਚ
ਇੰਨੇ ਵਧੀਆ ਤਿਵਾ ਤੁਸੀਂ ਆਰਾਮ ਨਾਲ ਬੈਠੋ ਥੋੜ੍ਹੀ ਵਧੀਆ ਡੋਰ ਲੈ ਲਓ ਥੋੜ੍ਹੀ ਮਹਿੰਗੀ ਜੀ ਜਿਹੜੀ ਕੁਛ ਨੁਕਸਾਨ ਵੀ ਨਾ ਕਰੇ ਕਿਸੇ ਨੂੰ ਨਾ ਜੀ ਕੰਚੀ ਡੋਰ ਲੈਣੀ ਹੈ ਬੱਸ ਪਤੰਗ ਨਾ ਕੱਟੇ ਸਾਡੀ, ਹੋਰ ਦੂਜਾ ਬੰਦਾ ਚਾਏ ਮਰਜੇ।
ਹਾਂ, ਨਹੀਂ ਬੱਚੇ ਇੱਥੇ ਬੱਚੇ ਪੈਰਾ ਤੇ ਡੋਹਰੀ ਫਸਦੀ ਜਾਂਦੀ ਹੈ ਸਾਡੇ ਤੇ ਗਲੀਆਂ ਚ ਲੰਘਣਾ ਔਖਾ ਹੋ ਜਾਂਦਾ, ਜਦੋਂ ਲੰਘੋ ਪੈਰਾਂ ਤੇ ਡੋਰ, ਪਹਿਲੇ ਪੈਰਾਂ ਤੋਂ ਡੋਰ ਹਟਾਓ ਤਾਂ ਜਾ ਕੇ ਲੰਘਣਾ ਹੁੰਦਾ।
ਹੋਰ ਜੀ ਇ ਐੰਨੀ ਮਹਿੰਗੀ-ਮਹਿੰਗੀ ਡੋਰਾ ਆਂਦੇ ਨੇ, ਅੱਠ-ਅੱਠ ਸੌ ਰੁਪਏ ਦੀ, ਹਜ਼ਾਰ-ਹਜ਼ਾਰ ਰੁਪਏ ਦੀ ਡੋਰਾ।
ਔਰ ਕਰਨਾ ਕੀ ਉਡਾਨੀ ਤੇ ਹੈਗੀ, ‌ਓਈ ਤੁਸੀ ਕੋਈ ਹੋਰ ਸਸਤੀ ਜਿ ਡੋਰ ਸਹੀ ਜੀ ਹੋਰ ਲਾ ਲੋ ਜਿਹਦੇ ਨਾਲ ਨਾ ਹੱਥ ਕੱਟਣ, ਨਾ ਪੈਰ ਕੱਟਣ ਉਹ ਦੇਖੋ ਬੱਚੇ ਪਤੰਗਾ ਪਿੱਛੇ
ਲਾ ਲੋ ਕੋਈ ਆਪਣੀ ਕਿਤਾਬਾਂ ਵਗੈਰਾ ਲੈ ਲੋ ਜਾਕੇ, ਕੋਈ ਸਟੇਸ਼ਨਰੀ ਲੈ ਲੋ।
ਕੁਛ ਨੀ ਹਾਂ ਬੱਚਿਆਂ ਨੂੰ ਇਹ ਸਮਝ ਹੋਏ ਤੇ ਕਿੱਥੇ ਜਾਣ ਉਹ ਪਤੰਗਾਂ ਦੇ ਪਿੱਛੇ ਪਤਾ ਨੀ ਕਿਹੜੀ-ਕਿਹੜੀ ਛੱਤਾਂ ਟੱਪਦੇ ਰਹਿੰਦੇ ਨੇ। ਕਿੰਨਾ ਤੇ ਬੱਚੇ ਦੇ ਛੱਤਾਂ ਤੋਂ ਡਿੱਗੇ ਨੇ। ਕਹਿੰਦੇ ਕਿੰਨੇ ਇੱਥੇ ਹੋਏ ਨੇ ਜਿਹੜੇ ਛੱਤ ਤੋਂ ਵੀ ਡਿੱਗੇ
ਹਾਂਜੀ-ਹਾਂਜੀ, ਸੁਣਦਾ ਪਿਆ ਸੀ ਮੈਂ। ਬੜੇ ਕੇਸ ਆਏ ਨੇ, ਦੇਖੇ ਸੀ
ਹਾਂ ਇੰਨੇ ਇੰਨਾ ਨੁਕਸਾਨ ਕਰਦੇ ਨੇ ਬੱਚੇ ਬੱਚੇ ਤੇ ਪੁੱਛੋ ਨਾ ਦੋਹ ਹਰ ਪੰਜ ਮਿੰਟ ਬਾਅਦ ਦਸ ਰੁਪਏ ਦੇ ਦੋ ਪਤੰਗ ਲੈ ਕਹਿਣੇ ਆ ਵੀਹ ਰੁਪਏ ਦੇ ਦੋਂ ਪਤੰਗ ਲੈ ਕੇ ਆਉਣੀ ਆ, ਡੋਰਾਂ ਵਾਸਤੇ ਅਲੱਗ ਪੈਸੇ ਚਾਹੀਦੇ
ਹੁਣ ਤਾਂ ਦੇਖੋ ਪੰਦਰਾਂ-ਪੰਦਰਾਂ ਰੁਪਏ ਦੀ ਪਤੰਗ ਉਹ ਵੀ ਛੋਟੀ-ਛੋਟੀ ਜੀ।
ਇੰਨੀ ਤੇ ਮਹਿੰਗਾਈ ਹੋ ਗਈ ਏ, ਕੀ ਕਰੀਏ ਬੰਦਾ ਕੀ ਨਾ ਕਰੇ। ਦਸ ਰੁਪਏ ਤੇ ਇੱਕ ਰੁਪਇਆ ਬਣ ਗਿਆ ਜਿਵੇਂ।
ਹੋਰ ਜੀ, ਕੁਛ ਆਂਦਾ ਨੀ ਦਸ ਰੁਪਏ ਤੋਂ ਤਾਂ ਅੱਜ-ਕੱਲ੍ਹ।
ਉਹੀ ਦੇਖੋ ਜਿਹੜੀ ਦੋ ਰੁਪਏ ਦੀ ਪਤੰਗ ਆਂਦੀ ਸੀ। ਉਹ ਹੁਣ ਦਸ ਰੁਪਏ ਦੀ ਪਤੰਗ ਹੋ ਚੁੱਕੀ ਐ।
ਕਰਨਾ ਕੀ ਹੈ ਜੀ ਬਸ ਉੱਡਨੀ ਏ, ਫਟਨੀ ਏ ਬਾਦ ਚੋ
ਹਾਂ ਬੱਚਿਆਂ, ਛੋਟੇ ਬੱਚਿਆਂ ਨੂੰ ਸ਼ੌਕ ਹੁੰ ਛੋਟੇ ਬੱਚੇ ਨੂੰ ਸ਼ੌਕ ਹੁੰਦਾ ਲੈਣ ਦਾ ਦੋ ਮਿੰਟ ਉਡਾਂਦੇ ਨੇ ਉਹ ਫੱਟ ਗੀ ਜੀ, ਉਹ ਫਾਰਤੀ ਫੇਰ। ਔਰ ਡੋਰ ਇੰਨੀ ਡੋਰ ਵੇਸਟ ਕਰ ਕਰਕੇ ਜੋ ਸੁੱਟਣਗੇ ਉਹ ਕਦੇ ਗਲੀਆਂ ਚ ਕਦੇ ਛੱਤ ਤੇ ਕਦੇ ਕਿੱਥੇ, ਕਦੇ ਕਿਤੇ ਇਨਾਂ ਗੰਦ ਪਾਇਆ ਹੁੰਦਾ। ਬਹੁਤ ਗੰਦ ਪਾਇਆ, ਉਹ ਤੇ ਕਹਿ ਰਹੇ ਨਾ ਵੀ ਤਿਉਹਾਰ ਇੰਨੇ ਸੋਹਣੇ ਤਿਉਹਾਰ ਹੁੰਦੇ ਨੇ ਉਹਨੂੰ ਢੰਗ ਨਾਲ ਨਹੀਂ ਮਨਾਂਦੇ, ਹੁਣ ਦੀਵਾਲੀ ਤੇ ਹੀ ਦੇਖਲੋ ਦੀਵਾਲੀ ਤੇ ਲੋਕੀ ਸਵੇਰੇ ਤੇ ਉਹ ਕਰਦੇ ਨੇ ਕਿ ਨਵੇ ਪੂਜਾ ਆਪਣਾ ਚਲੋ ਪੂਜਾ ਵਗੈਰਾ ਹਾਂ ਫਿਰ ਹਾਂ ਉਹ ਕੋਈ ਚੰਗੀ ਗੱਲ ਥੋੜ੍ਹੀ ਤੁਸੀਂ ਹੁਣੇ ਤਾਂ ਤੁਸੀਂ ਪੂਜਾ ਕਰਕੇ ਆਏ ਹੋ, ਹੁਣ ਤੁਸੀਂ ਸ਼ਰਾਬਾ ਪੀਨਣੲ ਲੱਗ ਗਏ ਹੋ।
ਹੋਰ, ਉਹ ਜਿਹੜੇ ਪਟਾਕੇ ਦੇ ਪੈਸੇ ਲਾਂਦੇ ਨੇ ਉਹ ਬੱਚੇ ਅਲੱਗ ਦੱਸ-ਦੱਸ ਹਜਾਰ ਦੇ ਕੱਟੇ ਭਰ-ਭਰ ਕੇ ਪਟਾਕੇ ਲਿਆਂਦੇ ਨੇ।
ਕੋਈ ਫ਼ਾਇਦਾ ਹੁੰਦਾ ਉਹ ਪਰ ਉਹ ਪਟਾਕਿਆਂ ਦਾ ਕੀ ਕਰਨਾ ਹੁੰਦਾ ਪਟਾਕੇ ਫੱਟਣੇ ਹੀ ਐ। ਖਤਮ ਹੀ ਹੋਣੇ ਪਟਾਕੇ ਹੋਰ ਕੀ ਹੋਣਾ।
ਹੋਰ ਜੀ, ਇੱਥੇ ਜਿਹੜਾ ਧੂੰਆਂ ਆਂਦਾ ਉਹ ਅਲੱਗ।
ਉਹ ਸਾਹ ਨੀ ਲਿ‌ਤਾ ਜਾ, ਜਿਹੜੇ ਸਾਡੇ ਤੇ ਇੱਥੇ ਨਾ ਬਜ਼ੁਰਗ ਰਹਿੰਦੇ ਨੇ ਉਸ ਦਿਨ ਤਾਂ ਉਹ ਬਚਾਰੇ ਬਾਹਰ ਹੀ ਨੀ ਨਿਕਲਦੇ ਕਹਿੰਦੇ ਕਿ ਕਰੀਏ ਸਾਨੂੰ ਸਾਹ ਹੀ ਨਹੀਂ ਆਂਦਾ। ਉਹ ਇੱਕ ਦਿਨ ਤੇ
ਤੇ ਕੇਸ ਹੋਇਆ ਸੀ, ਇੱਕ ਅੰਕਲ ਸੀ ਉਹਨਾਂ ਉਹ ਬਾਹਰ ਨਿਕਲੇ ਸੀ, ਮਤਲਬ ਸੈਰ ਹੀ ਕਰ ਰਹੇ ਸੀ ਰਾਤੀ ਤੇ ਇਕਦਮ ਡਿੱਗ ਗਏ। ਹੋਸਪਿਟਲ ਲੈ ਕੇ ਗਏ, ਉਹਨਾਂ ਨੇ ਕਿਹਾ ਇਹਨਾਂ ਉਹ ਮਤਲਬ ਕਿ ਅਸਥਮਾ ਅਟੈਕ ਆਇਆ। ਤੇ ਮਤਲਬ ਬੜੇ ਔਖੇ ਬਚੇ ਸੀ ਉਹ। ਕਿਉਂ ਆਇਆ ਸੀ, ਧੂੰਆਂ ਕਰਕੇ ਸਾਰਿਆਂ ਚ ਦਿੱਕਤ ਹੋ ਗਈ ਸੀ ਇਕ ਦਮ।
ਉਸ ਦਿਨ ਦੀਵਾਲੀ ਕੋਲ ਤੇ ਬਹੁਤ ਹੀ ਜ਼ਿਆਦਾ ਪੋਲਿਊਸ਼ਨ ਫੈਲ ਜਾਂਦਾ। ਕਿਉਂਕਿ ਬੱਚਿਆਂ ਤੇ ਪਹਿਲੇ ਪਟਾਕੇ ਪੇ ਲੈਣਾ ਸ਼ੁਰੂ ਕਰਦੇ ਨੇ ਔਰ ਅੱਜ-ਕੱਲ੍ਹ ਪਟਾਕੇ ਵੀ ਇਹੋ ਜਿਹੇ ਹੈ ਜਿਹਦੇ ਵਿੱਚ ਕੈਮੀਕਲ ਹੀ ਬਹੁਤ ਜ਼ਿਆਦਾ।
ਹਾਂਜੀ ਵੈਸੇ ਤਾਂ ਦੀਵਾਲੀ ਦੀ ਵਧੀਆ ਵੀ ਤਿਉਹਾਰ ਹੈ ਜਿਵੇਂ ਆਰਾਮ ਨਾਲ ਮਨਾਓ ਤਾਂ ਸਾਰੇ ਤਿਉਹਾਰ ਵਧੀਆ ਵੀ ਨੇ। ਜੇ ਤੁਸੀਂ ਦੂਜੇ ਦਾ ਵੀ ਨੁਕਸਾਨ ਨਾ ਕਰੋ ਨਾ ਆਪਣਾ ਨੁਕਸਾਨ ਕਰੋ।
ਹਾਂ ਪਿੱਛੇ ਜੇ ਤੇ ਹਾਂ ਪਿੱਛੇ ਦੋ ਸਾਲ ਪਹਿਲਾਂ ਦੀ ਗੱਲ ਹੈ ਇੱਕ ਇੱਥੇ ਰੋਕੇਟ ਚਲਾਇਆ ਉਹ ਕਿਸੇ ਦੇ ਅੰਦਰ ਹੀ ਵੜ ਗਿਆ ਉਹ ਪਏ ਸੀ ਕੱਪੜੇ ਉਹ ਅੱਗ ਈ ਲੱਗ ਗਈ ਕੱਪੜਿਆਂ ਨੂੰ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ।
ਦੌੜ ਜਾਂਦੇ ਨੇ-
ਹਾਂ ਫਿਰ ਛੁੱਪ ਗਏ ਸਾਰੇ। ਸਾਰੇ ਬੱਚੇ ਛੁਪ ਗਏ ਸੀ ਕਹਿੰਦੇ ਅਸੀਂ ਨੀ ਲਾਈ ਓਨੇ ਲਾਈਏ ਆ ਅਸੀਂ ਨੀ ਲਾਈ ਓਹਨੇ ਲਾਈ ਕਹਿ ਕੇ ਮੁੱਕਰ ਜਾਂਦੇ ਨੇ।
ਤਾਂ ਹੀ ਤਾਂ ਕਰਕੇ ਲੋਕ ਜੀ ਕੈਮਰੇ ਲਉਦੇ ਨੇ ਅੱਜ ਕੱਲ੍ਹ ਕੈਮਰੇ ਲਵਾ ਕੇ ਸੁੱਖ ਬੜਾ।
ਸੁੱਖ ਤੇ ਹੈਗਾ ਇਹ ਤੇ ਗੱਲ ਹੈਗੀ ਹੈ ਪਰ ਜਿਹਨੇ ਕਰਨਾ ਹੁੰਦਾ ਨਾ ਉਹ ਕੈਮਰਿਆਂ ਨੂੰ ਵੀ ਬੰਦ ਕਰ ਦਿੰਦੇ ਨੇ। ਕੁਛ ਨੀ ਪਤਾ ਹੁੰਦਾ ਅੱਜ-ਕੱਲ ਟਾਈਮ ਦਾ। ਬਸ ਮੈਂ ਕਿਹਾ ਮੈਂ ਚਲੋ ਗੱਲ ਕਰਾਂ ਵੀ ਕੱਲ ਹੋਲੀ ਹੈਗੀ ਸੀ ਤੁਹਾਡੇ ਉੱਥੇ ਵੀ ਐਵੇਂ ਨੁਕਸਾਨ ਹੋਇਆ ਕਿ ਸਾਡੇ ਇੱਥੇ ਹੀ ਐਵੇਂ ਬੱਸ ਸ਼ਰਾਬਾ ਪੀ-ਪੀ ਕੇ ਕਰਦੇ ਨੇ ਹੂੰ। ਅੱਛਾ ਚਲੋ ਕੋਈ ਨੀ ਠੀਕ ਹੈ ਜੀ ਚੰਗਾ ਜੀ। ਸਤਿ ਸ਼੍ਰੀ